ਹੈਲੋ
ਹੈਲੋ
ਹੈਲੋ ਹੈਲੋ, ਆਵਾਜ਼ ਨ੍ਹੀਂ ਆ ਰਹੀ। ਹੈਲੋ
ਹੈਲੋ ਹੈਲੋ।
ਹਾਂਜੀ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
ਠੀਕ-ਠਾਕ ਓ।
ਹਾਂਜੀ ਹਾਂਜੀ।
ਹੋਰ ਤੁਸੀਂ ਆਪਣਾ ਇਨਡੋਰ ਗੇਮ ਖੇਡਦੇ ਹੋ ਜਾਂ ਆਊਟਡੋਰ ਗੇਮ ਖੇਡਦੇ ਓ।
ਹਾਂਜੀ ਦੋਨੋਂ ਈ ਖੇਡ ਲਈਦੀਆਂ ਨੇ।
ਠੀਕ ਐ ਜੀ ਠੀਕ ਐ।
ਹੈਲੋ।
ਹਾਂਜੀ ਹਾਂਜੀ ਹਾਂਜੀ।
ਹਾਂਜੀ ਹਾਂਜੀ ਦੋਨੋ ਗੇਮਾਂ ਖੇਡ ਲੇਂਦੀਆਂ ਅਸੀਂ।
ਓਕੇ ਜੀ, ਓਕੇ ਜੀ। ਕਿਹੜੀ ਤੁਆਨੂੰ ਜ਼ਿਆਦਾ ਬੈਸਟ ਲੱਗਦੀ ਐ।
ਹਾਂਜੀ?
ਬੈਸਟ ਕੇੜੀ ਲੱਗਦੀ ਤੁਹਾਨੂੰ ਸਭ
ਜ਼ਿਆਦਾ ਬੈਸਟ ਤਾਂ ਤਾਨੂੰ ਪਤਾ ਫਿਰ ਆਊਟਡੋਰ ਗੇਮ ਹੀ ਜ਼ਿਆਦਾ ਬੈਸਟ। ਹੁੰਦੀਆਂ, ਹਾਂਜੀ ਉਹੀ ਜ਼ਿਆਦਾ ਵਧੀਆ ਹੁੰਦੀਆਂ ਵਾ ਜਿੱਦਾਂ ਉਹ ਆਊਟਡੋਰ ਗੇਮਾਂ ਨੂੰ ਖੇਡਣ ਨਾਲ ਸਾਡੀ ਸਰੀਰ ਦੀ ਤਾਕਤ ਵੱਧਦੀ ਆ ਦੌੜਾਂ
ਜੀ ਜੀ, ਜੀ ਜੀ।
ਯਾਂ ਵਾਂ ਤੇ ਉਹਦੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰੈਂਦਾ ਵਾ।
ਹਾਂਜੀ, ਹਾਂਜੀ ਬਿਲਕੁਲ ਜੀ, ਬਿਲ
ਹਾਂਜੀ।
ਇਨਡੋਰ ਗੇਮ ਚ ਤੇ ਆਪਨਾ ਬੈਠੇ ਰੋ ਬਸ, ਕਦੀ ਕੈਰਮ ਬੋਰਡ ਖੇਡ ਲੋ ਤੇ ਕਦੀ ਲੂਡੋ।
ਹਾਂਜੀ, ਟੀਮਾਂ ਦੇ ਵਿੱਚ ਅਗਰ ਆਪਾਂ ਆਊਟਡੋਰ ਬਾਹਰ ਟੀਮਾਂ ਦੇ ਵਿੱਚ ਕੰਮ ਕਰਦੇ ਆਂ ਤੇ ਸਾਡੀ ਆਦਤ ਬਨ ਜਾਂਦੀ ਐ ਨਾਲੇ ਆਤਮ ਵਿਸ਼ਵਾਸ ਵੀ ਵੱਧਦਾ ਆ।
ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ, ਨਾਲੇ ਆਪਨਾ ਤਗੜੇ ਰੈਂਦਾ ਏ ਬੰਦਾ।
ਖੇਡਾਂ ਖੇਡਣ ਨਾਲ ਸਾਨੂੰ ਵਧੀਆ ਸਰੀਰ ਨੂੰ ਤਾਕਤ ਵੀ ਮਿਲਦੀ ਐ।
ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਓਹ ਤੇ ਆਪਣੇ ਤੁਹੀ ਬੱਚਿਆਂ ਨੂੰ ਵੀ ਨਾ ਗੇਮ ਜੋਇਨ ਕਰਾਈ ਦੀ ਆ।
ਹਾਂਜੀ?
ਹੈਂਲੋ, ਤੁਸੀ ਆਪਨੇ ਬੱਚਿਆਂ ਨੂੰ ਵੀ ਕੋਈ ਗੇਮ ਵਗੈਰਾ ਜੋਇਨ ਕਰਆਈ ਦੀ ਐ।
ਹਾਂਜੀ ਹਾਂਜੀ, ਕਰਵਾਈ ਐ। ਹਾਂਜੀ ਉਹ ਬੈਟ ਬੋਲ ਖੇਡਦੇ ਬੱਚੇ ਮੇਰੇ ਜਿਆਦਾ ਬੇਟੇ।
ਜੀ, ‌ਜੀ।
ਹਾਂਜੀ ਬੇਟਾ ਮੇਰਾ ਹਾਂਜੀ ਇੱਕ ਸਤਾਰਾਂ ਸਾਲ ਦਾ ਤੇ ਉਹ ਜਿਆਦਾ ਬੈਟਬੋਲ ਖੇਡਦਾ।
ਵਧੀਆ ਗੱਲ ਐ ਜੀ, ਵਧੀਆ ਗੱਲ।
ਨੀਂ ਜਾਂਦਾ ਆ।
ਜੀ ਬੋਤ ਵਧੀਆ ਗੱਲ ਆ ਜੀ, ਆਪਾਂ ਵੀ ਜੀ ਆਊਟਡੋਰ ਕ੍ਰਿਕੇਟ ਹੀ ਜਿਆਦਾ ਸ਼ੌਂਕ ਆ ਜੀ।
ਹਾਂਜੀ, ਉਹ ਤੇ ਜਿਆਦਾ ਧਿਆਨ ਬਸ ਇਹ ਐ ਤਾ ਬੈਟਬੋਲ ਖੇਡਣ ਚ ਈ ਉਹ ਆਊਟਡੋਰ ਗੇਮਾਂ ਈ ਖੇਡਦਾ। ਫੋਨ ਵਗੈਰਾ ਬੋਤ ਘੱਟ ਫੜਦਾ ਵਾ।
ਬੋਤ ਚੰਗੀ ਗੱਲ ਐ। ਫੋਨ ਵਗੈਰਾ
ਹਾਂਜੀ! ਉਹ ਜਿਸ ਤਰਾਂ, ਬੱਚੇ ਖੇਡਦੇ ਨੇ ਫੋਨਾਂ ਵਿੱਚ ਗੇਮਾਂ। ਸ਼ਤਰਾਂ, ਆਹ ਤਾਸ਼ ਯੇ ਵੋ ਸ਼ਤਰੰਜ ਜੋ ਵੀ ਕੁਛ ਹੈਗਿਆਂ ਅੱਜ ਕੱਲ ਗੇਮਾਂ ਫੋਨਾਂ ਵਿੱਚ। ਚ ਉਹ ਨੀ ਖੇਡਦਾ ਉਹ ਮੇਰਾ ਬੇਟਾ, ਬਾਹਰ ਬੈਟਬੋਲ ਖੇਡਣ ਜਾਂਦਾ ਵਾ।
ਬਹੁਤ ਚੰਗੀ ਗੱਲ ਏ। ਵਧੀਆ ਆ, ਆਪਣਾ ਡਾਇਟ ਡੂਇਟ ਵੀ ਵਧੀਆ ਦਿਆ ਕਰੋ ਓਹਨੂੰ।
ਹਾਂਜੀ!
ਤੇ ਆਪਨਾ ਇੰਡੋਰ ਕਦੀ ਤੁਹੀ ਵੀ ਖੇਡੋ ਕਦੀ ਆਊਟਡੋਰ ਗੇਮ, ਬੈਡਮਿੰਟਨ ਵਗੈਰਾ।
ਹਾਂਜੀ! ਮੈਂ ਖੇਡਦੀ, ਬੈਡਮਿੰਟਨ ਖੇਡਦੀ ਮੈਂ ਆਪਣੀ ਬੇਟੀ ਦੇ ਨਾਲ ਸ਼ਾਮ ਨੂੰ।
ਹਾਂਜੀ-ਹਾਂਜੀ ਹੁ ਠੀਕ ਕ ਆ ਜੀ ਠੀਕ ਐ। ਵੋਕ ਵਗੈਰਾ ਵੀ ਕਰਦੇ ਹੋ ਤੁਸੀਂ? ਵੋਕ ਵਗੈਰਾ ਵੀ ਜਾਂਦੇ ਹੋ? ਵੋਕ ਕਰਨ।
ਵੋਕ ਕਰਨ ਜਾਈਦਾ ਅਸੀ ਡੇਲੀ, ਪਾਰਕ ਵਿੱਚ ਤੇ। ਤੇ ਵੋਕ ਕਰੀਦੀ ਆ ਨਾਲੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਹੋ ਜਾਂਦਾ ਵਾ। ਗੇਮਾਂ ਖੇਡ ਲਈ ਦੀਆਂ ਵਾ। ਜਿੱਦਾਂ ਚਿੜੀ ਛਿੱਕਾ ਵਗੈਰਾ ਹੋ ਗਿਆ, ਸਭ ਕੁਛ।
ਜੀ-ਜੀ-ਜੀ-ਜੀ!
ਹੈਲੋ!
ਹਾਂਜੀ-ਹਾਂਜੀ!
ਹਾਂਜੀ-ਹਾਂਜੀ!
ਤੁਸੀ ਆਪਨਾ ਸਵੇਰੇ ਜਾਂਦੇ ਹੋ, ਵੋਕ ਤੇ?
ਨਹੀਂ-ਨਹੀਂ ਅਸੀ ਸ਼ਾਮ ਨੂੰ, ਸ਼ਾਮ ਨੂੰ ਜਾਂਦੇ ਹਾਂ।
ਠੀਕ ਹੈ ਜੀ! ਠੀਕ ਹੈ ਜੀ! ਬਹੁਤ ਚੰਗੀ ਗੱਲ ਏ ਜੀ।
ਸ਼ਾਮ ਨੂੰ ਟਾਈਮ ਮਿਲਦਾ ਵਾ, ਤੇ ਸ਼ਾਮ ਨੂੰ ਬੱਚਿਆਂ ਨੂੰ ਲੈ ਕੇ ਅਸੀ ਜਾਈਦਾ ਵਾ।
ਨਹੀਂ ਵੈਸੇ ਇਨਡੋਰ ਗੇਮ ਨਾ, ਆਪਨਾ ਜਿਵੇਂ ਸ਼ਤਰੰਜ ਹੋ ਗਈ। ਚੈਸ ਬੈਸਟ ਆ ਉਹ ਆਪਨਾ ਦਿਮਾਗ ਦੀ ਪਾਵਰ ਵਧਾਉਂਦਾ ਆ।
ਹਾਂਜੀ-ਹਾਂਜੀ!
ਹਾਂ ਉਹ ਵੀ ਖੇਡਣੀ ਚਾਹੀਦੀ ਐ। ਫੋਨ ਤੋਂ ਇਲਾਵਾ ਜਿਵੇਂ ਗੇਮਾਂ ਹੁੰਦੀਆਂ ਉਹੀ ਠੀਕ ਨੇ
ਕਾਫੀ ਹਾਨੂੰ ਫਾਇਦੇ ਹੈਗੇ ਆ ਜਿੱਦਾਂ ਕਿ ਸਾਡੇ ਦਿਮਾਗ ਨੂੰ ਤੰਦਰੁਸਤ ਬਣਾਉਂਦੇ ਆ' ਇਹਨਾਂ ਦੇ, ਦੂਜਾ ਇਹ ਹੈ ਕਿ ਸਾਡੀ ਯਾਦ ਸ਼ਕਤੀ ਵੱਧਦੀ ਇਹਦੇ ਨਾਲ।
ਵੱਧਦੀ ਐ ਜੀ।
ਹਾਂਜੀ'।
ਆਊਟਡੋਰ ਤੇ ਓ ਆਪਣੀ ਜਗ੍ਹਾ ਬਹੁਤ ਬੈਸਟ ਆ ਇੰਨਡੋਰ ਵੀ ਬੈਸਟ ਆ ਕਈ ਕਈ ਗੇਮਾਂ ਤੇ ਜਿੱਦਾਂ ਫੋਨ ਫੋਨ ਹੁਣ ਤੇ ਸਭ ਕੁਛ ਹੀ ਚੈਸ ਵੀ ਫੋਨ ਚ ਆ ਗਈ ਆ ਸਭ ਕੁਛ ਹੀ ਫੋਨ ਚ ਆ ਗਿਆ ਆ। ਪਰ ਨਹੀਂ ਜਿਹੜੀ ਉਵੇਂ ਗੇਮਾਂ ਆ ਨਾ- ਜਿਵੇਂ ਆ ਪਾਂ ਸ਼ਤਰੰਜ ਵਗੈਰਾ ਲਿਆ ਕੇ ਖੇਡੀਏ, ਉਹਦੇ 'ਚ ਪਤਾ ਲੱਗਦਾ ਆ ਕਿੰਨਾ ਕੁ
ਹਾਂਜੀ ਇਹ ਗੇਮਾਂ ਹਾਨੂੰ ਖੇਡਣ ਦੇ ਨਾਲ ਜਿੱਦਾਂ ਧੀਰਜ ਤੇ ਨਿਯਮਾਂ ਨੂੰ ਪਾਲਣਾ ਕਰਨਾ ਵੀ ਸਾਨੂੰ ਸਿਖਾਉਂਦੀਆਂ ਵਾਂ।
ਜੀ ਜੀ'
ਜਿਹੜੀਆਂ ਇਨਡੋਰ ਗੇਮਾਂ ਹੈਗੀਆਂ ਕਿ ਜਿ ਤਰ੍ਹਾਂ ਆਪਾਂ ਧੀਰਜ਼ ਮਤਲਬ ਥੋੜ੍ਹਾ ਸਬਰ ਦੇ ਨਾਲ ਬੈਠਣਾ ਖੇਡਣਾ ਹੁੰਦਾ ਵਾਂ।
ਹਾਂਜੀ।
ਕੁਛ ਜਿੱਦਾਂ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਕੀ ਹਨਾ ਅਸ ਕਿ ਰੌਗ ਨਹੀਂ ਕੁਛ ਵੀ ਕਰ ਸਕਦੇ। ਉਹ ਚੀਜ਼ਾਂ ਵੀ ਸਾਨੂੰ ਸਿਖਾਉਂਦੀਆਂ ਵਾ।
ਬਿਲਕੁਲ ਜੀ, ਬਿਲਕੁਲ ਜੀ।
ਹਾਂਜੀ। ਅੱਜ -ਕੱਲ੍ਹ ਜਿੱਦਾਂ ਬੱਚੇ ਆ ਨਾ, ਮੋਬਾਇਲਾਂ ਵਿੱਚ ਸਮਾਂ ਬਿਤਾਉਂਦੇ ਆ ਤ ਇਨਡੋਰ ਗੇਮਾਂ ਵਿੱਚ, ਖੇਡ ਕੇ ਵੀ ਆਪਣਾ ਚਲੋ ਵਧੀਆ ਕਰ ਸਕਦੇ ਆ ਕਿ, ਉਹਨਾਂ ਦੀ ਦਿਮਾਗ ਤੇਜ਼ ਹੁੰਦਾ ਵਾ
ਹਾਂਜੀ, ਪਰ ਅੱਜ -ਕੱਲ੍ਹ ਦੇ ਬੱਚੇ ਸਮਝਦੇ ਨਹੀਂ ਏ, ਚੀਜ਼ਾਂ ਨੂੰ ਹੋ ਗਈ ਚੰਗੀ ਤਰ੍ਹਾਂ, ਨਹੀਂ ਤ ਚੰਗੀ ਗੱਲ ਆ ਜੀ, ਉਹ ਕ੍ਰਿਕਟ ਖੇਡਦਾ ਮੁੰਡਾ, ਉਹਨੂੰ ਖਡਾਓ ਅੱਗੇ ਤੱਕ? ਦੇਖੋ
ਜਿਹੜੀਆਂ ਆਊਟਡੋਰ ਗੇਮਾਂ ਹੁੰਦੀਆਂ, ਉਹ ਤੇ ਖੁੱਲ੍ਹੇ ਮੈਦਾਨ ਚ ਹੀ ਖੇਡੀਆਂ, ਜਾਂਦੀਆਂ ਵਾ ਜਾਂ ਉਹਨਾਂ ਦੇ ਨਾਲ ਸਰੀਰਕ ਮਿਹਨਤ, ਉਹਦੇ ਨਾਲ ਜਿਆਦਾ ਲੱਗਦੀ ਹੈ ਅਤੇ, ਸਾਡੀ ਸਿਹਤ ਲਈ ਬਹੁਤ ਲਾਭਦਾਇਕ, ਹੁੰਦੀਆ ਉਹ ਚੀਜਾਂ
ਹਾਂਜੀ- ਹਾਂਜੀ ਸਰੀਰ ਤਾ ਬਣਾ ਦੇਂਦਾ ਏ
ਹਾਂਜੀ
ਮੈਂ ਕਿਹਾ, ਸਰੀਰ ਤਕੜਾ ਰਹਿੰਦਾ ਆ', ਆਊਟਡੋਰ ਗੇਮਾਂ ਖੇਡਣ ਨਾਲ
ਹਾਂਜੀ ਇਹ ਬੱਚੇ ਜਿਸ ਤਰ੍ਹਾਂ ਆਊਟਡੋਰ ਬਾਹਰ ਜਾ ਕੇ ਗੇਮਾਂ ਖੇਡਦੇ ਉਹਦੇ ਨਾਲ ਸ ਸਰੀਰ ਉਹਨਾਂ ਦਾ ਫੁਰਤੀਲਾ ਹੋ ਜਾਂਦਾ! ਸਰੀਰ ਮਜ਼ਬੂਤ ਹੋ ਜਾਂਦਾ ਨਾ-ਵਾ
ਬਿਲਕੁਲ'
ਹਾਂਜੀ'। ਬੱਚਿਆਂ ਦਾ ਧਿਆਨ ਲੱਗਾ ਰਹਿੰਦਾ' ਵਾ ਕਿ, ਅਸੀਂ ਕੁਛ ਨਾ ਕੁਛ ਕਰਦੇ, ਰਹੀਏ ਖੇਡਣ ਜਾਣਾ ਹਾਂ ਹੁਣ ਸਾਡਾ ਬੇਟਾ ਵਾ ਤੇ, ਉਹਦਾ ਬਸ ਖਾਣ ਪਿੰਨ ਵੱਲ ਧਿਆਨ ਵਾ'ਅਤੇ, ਜਾਂ ਉਹਦਾ ਬਸ ਖੇਡਣ ਜਾਣਾ ਹੁੰਦਾ ਆ ਉਹਨੇ, ਉਸ ਚੀਜ਼ ਵੱਲ ਧਿਆਨ' ਜਦ ਮੇਰਾ ਟਾਈਮ ਹੋ ਗਿਆ, ਹੁਣ ਚਾਰ ਵੱਜ ਗਏ, ਅਤੇ ਹੁਣ ਮੈਂ ਕ੍ਰਿਕਟ ਖੇਡਣ ਜਾਣਾ
ਬਹੁਤ ਵਧੀਆ ਜੀ, ਹਾਂਜੀ ਵਧਆ ਕਰਦੇ
ਹਾਂਜੀ',
ਮੈਂ ਕਿਹਾ, ਬਹੁਤ ਵਧੀਆ ਗੱਲ ਆ, 'ਸ਼ੌਕ ਹੋਣਾ ਚਾਹੀਦਾ' ਆ ਮੈਂ ਵੀ ਜਾਂਣਾ ਵਾ ਰੋਜ਼ ਹੀ, ਮਤਲਬ ਕਦੇ ਕਤਾਰ ਤੇ ਰੋਜ਼ ਹੀ ਚਲੀ ਜਾਈਦਾ ਆ, ਹੁਣ ਤੇ ਚਲੋ ਕੰਮ ਦਾ ਬਰਡਨ ਹੋ ਗਿਆ ਆ! ਵੱਡੇ ਹੋ ਗਏ ਆ, 'ਫਿਰ ਹੁਣ ਕਾਰੋਬਾਰ ਵੀ ਵੇਖਣਾ ਪੈਂਦਾ ਆ!
ਹਾਂਜੀ, 'ਨਹੀਂ- ਨਹੀਂ ਪਰ ਇਹ ਗੱਲ ਹੈਗੀ ਜੇ, ਆਪਣੇ ਵਾਸਤੇ ਟਾਈਮ ਕੱਢਣਾ ਚਾਹੀਦਾ ਵਾ! ਕੰਮ ਕਾਰ ਤੇ ਹੁੰਦੇ ਆ, ਤੇ ਚਲੋ ਆਪਣੇ ਵਾਸਤੇ ਵੀ ਟਾਈਮ, ਕੱਢਣਾ ਚਾਹੀਦਾ ਵਾ ਕਿ
ਜੀ -ਜੀ ਸ਼ਾਮ ਦਾ ਤੇ ਆਪਣਾ ਹੀ ਟਾਈਮ ਹੁੰਦਾ ਆ, ਫਿਰ ਕਦੀ ਕਦਾਰ ਹੁਣ ਹੁ-ਣ ਇੱਕ ਬੰਦਾ ਤੇ ਖੇਡ ਨੀ ਸਕਦਾ ਹੁਣ ਬੰਦੇ ਵੀ ਤੇ, ਪੂਰੇ ਬੰਦੇ ਚਾਹੀਦੇ, ਗਿਆਰਾਂ ਬੰਦੇ। ਅੱਠ- ਨੌ ਬੰਦੇ ਚਾਹੀਦੇ ਖੇਡਣ ਲਈ, ਸਾਰਿਆਂ ਕੋਲ ਨਹੀਂ ਟਾਈਮ ਹੁੰਦਾ, ਕਈ -ਕਈ ਕੋਲ ਟਾਈਮ ਹੁੰਦਾ। ਕਦੀ ਕਦਾਰ ਤੇ ਸਾਰੇ ਆਦੇ ਤੇ, ਫਿਰ ਖੇਡ ਲਈਦਾ ਫਿਰ ਇੰਜੋਏਮੈਂਟ ਹੋ ਜਾਂਦਾ ਵਧੀਆ‌‌ ਨਾਲੇ ਆਪਸ 'ਚ, ਮੇਲ ਮਿਲਾਪ ਹੋ ਜਾਂਦਾ ਆ, ਕੋਈ ਕਿੰਨੇ ਟਾਈਮ ਬਾਅਦ ਕਿੰਨੂੰ ਮਿਲਦਾ ਆ।
ਹਾਂਜੀ- ਹਾਂਜੀ। ਬਾਕੀ ਇਹ ਹੈ ਕਿ, ਚਲੋ ਉਹਦੇ ਵਾਸਤੇ ਸਮਾਂ ਕੱਢਣਾ ਚਾਹੀਦਾ ਵਾ, ਸਾਨੂੰ ਬਾਹਰ ਜਾਣ ਵਾਸਤੇ ਹੈਲੋ
ਹੈਲੋ
ਹਾਂਜੀ- ਹਾਂਜੀ ਜਿਹੜੇ ਬੱਚੇ ਪੜ੍ਹਾਈ ਕਰਦੇ ਆ ਉਹਨਾਂ ਜਿਹੜੇ ਬੱਚੇ ਪੜ੍ਹਾਈ ਕਰਦੇ, ਉਹਨਾਂ ਵਾਸਤੇ ਤਾਂ ਖੇਡਾਂ ਬਹੁਤ ਜ਼ਰੂਰੀ ਹੈਗੀਆਂ, ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੂੰ।
ਹਾਂਜੀ- ਹਾਂਜੀ ਹਾਂਜੀ, ਉਹੀ ਬੱਚੇ ਜਿਹੜੇ ਬੱਚੇ ਪੜ੍ਹਦੇ ਵੇ ਨਾ, ਉਹੀ ਬੱਚੇ ਘੱਟ ਖੇਡਦੇ ਨੇ ਗੇਮਾਂ‌ ਅੱਜ ਦੇ ਸਮਾਂ 'ਚ ਕਿ। ਕਿ ਸਾਰਿਆਂ ਕੋਲ ਪੜ੍ਹ ਜਿੰਨੇ ਵੀ ਪੜ੍ਹਦੇ ਪਏ ਪੰਜਵੀਂ ਛੇਵੀਂ ਛਠੀ 'ਚ ਸਾਰਿਆਂ ਦੇ ਹੱਥ। ਤੇ ਫ਼ੋਨ ਲੱਗਿਆ ਦਾ ਆ। ਨਈ ਕਈਆਂ ਨੂੰ ਸ਼ੌਕ ਹੁੰਦਾ ਖੇਡਣ ਦਾ ਜ਼ਿਆਦਾ ਬੱਚਿਆਂ ਨੂੰ ਨਹੀਂ ਹੁੰਦਾ।
ਹੂੰ। ਹਾਂਜੀ ਨਹੀਂ ਨਹੀਂ ਅੱਜ ਕੱਲ੍ਹ ਬੱਚੇ ਬਸ ਫੋਨਾਂ ਵਿੱਚ ਹੀ ਆਪਣਾ ਸਮਾਂ ਖ਼ਰਾਬ ਕਰਦੇ ਰਹਿੰਦੇ ਆ ਗੇਮਾਂ। ਆਂਟੀ ਖਿਲ ਕੇ ਹੱਸਦੇ ਪਏ
ਬਿਲਕੁਲ ਬਿਲਕੁਲ।
ਹਾਂਜੀ ਬਿਲਕੁਲ।
ਤੇ ਆਪਣਾ। ਤੁਸੀ ਵੀ ਜਦ ਆਪਣਾ ਖੇਡਦੇ ਹੋਣੇ ਹੋ ਗੇਮ ਵਗੈਰਾ ਤੇ।
ਹਾਂਜੀ ਹਾਂਜੀ ਅਸੀਂ ਖੇਡ ਲਈਦਾ ਜਦੋਂ ਪਾਰਕ ਵਿੱਚ ਜਾਈਦਾ ਵਾ।
ਜੀ ਜੀ ਓਕੇ ਓਕੇ ਜੀ ਵਧੀਆ ਗੱਲ ਹੈ। ਵੈਸੇ ਬੈਸਟ ਤੇ ਦੋਨੋਂ ਹੀ ਨੇ।
ਹਾਂਜੀ।
ਮੈਂ ਕਿਹਾ ਬੈਸਟ ਗੇਮਾਂ ਤੇ ਦੋਨੋਂ ਹੀ ਨੇ।
ਹਾਂਜੀ ਹਾਂਜੀ ਬਾਕੀ ਇਹ ਜਿਹੜੀਆਂ ਇਨਡੋਰ। ਗੇਮਾਂ ਹਨਾ ਉਹ ਵੀ ਚਲੋ ਮਾੜੀਆਂ ਨੀ ਹੁੰਦੀਆਂ ਵਧੀਆ ਵਾ‌।
ਹੂੰ।
ਬਚਨ ਦੀ ਸ਼ਕਤੀ ਸਾਡੀ ਵੱਧ ਜਾਂਦੀ ਆ।
ਜੀ।
ਜਿਸ ਤਰ੍ਹਾਂ ਕਈ ਚੀਜ਼ਾਂ ਵਾਸਤੇ ਯੋਜਨਾ ਬਣਾਉਣੀ ਹੁੰਦੀ ਆ ਨਾ। ਸਹੀ ਫੈਸਲਾ ਲੈਣਾ ਸਿੱਖ ਜਾਂਦੇੇ ਹਾਂ ਉਹਦੇ ਨਾਲ।
ਹਾਂਜੀ ਹਾਂਜੀ ਜਿਵੇਂ ਦੋ ਤਿੰਨ ਪਰਿਵਾਰ ਕੱਠੇ ਹੋ ਗਏ। ਬਹਿੰਦੇ ਆ ਮੇਲ ਮਿਲਾਪ ਵੱਧਦਾ ਆ।
ਹਾਂਜੀ ਹਾਂਜੀ ਮੇਲ ਮਿਲਾਪ। ਵਧਦਾ ਉਹਨਾਂ ਦਾ ਉਦਾਂ ਤਾਂ ਅੱਜ ਕੱਲ ਵੈਸੇ ਨੀ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ‌।
ਕਿਸੇ ਕੋਲ ਕੋਈ ਟਾਈਮ ਹੀ ਨਹੀਂ ਹੈ ਜੀ ਜੀ ਜੀ। ਆਏ ਬੱਚਾ ਗੇਮ ਖੇਡੇ ਤੇ ਚਲੋ ਸਾਹਮਣੇ ਵਾਲਾ ਵੀ ਆਉਂਦਾ ਆ ਗੇਮ ਖੇਡਦਾ ਆ। ਉਹ ਫੇਰ ਇੱਕ ਦੂਜੇ ਨਾਲ ਮਿਲਦੇ ਮਲਦੇ ਆ ਫਿਰ ਉਹ ਵਧੀਆ ਬੋਂਡਿੰਗ ਵੱਧਦੀ ਆ ਇਹਦੇ ਨਾਲ। ਹੁਣ ਆਪਾਂ ਵੀ ਕ੍ਰਿਕਟ ਖੇਡਣ ਜਾਂਨੇ ਆ
ਟਾਈਮ ਮਿਲ ਜਾਂਦਾ ਗੇਮਾਂ ਨੂੰ।
ਹਾਂਜੀ ਜਿੱਦਾਂ ਹੁਣ ਆਪਾਂ ਵੀ ਚਾਹੀਦਾ ਆ ਕ੍ਰਿਕਟ ਖੇਡਣ। ਹੁਣ ਗਿਆਰਾਂ ਦੇ ਗਿਆਰਾਂ ਬੰਦੇ ਕਿਧਰੋਂ ਕਿਧਰੋਂ ਆਉਂਦੇ ਆ ਤੇ ਕਦੀ ਕਦੀ ਕੋਈ ਆਉਂਦਾ ਆ ਕਦੀ ਨਹੀਂ ਆਉਂਦਾ ਆ। ਉਹ ਫੇਰ ਕਦੀ ਆਉਂਦਾ ਕਦੀ ਨਹੀਂ ਆਉਂਦਾ ਫੇਰ ਕਈ ਕਈ ਬੰਦੇ ਐਸੇ ਹੁੰਦੇ ਨੇ ਬੜੇ। ਟਾਈਮ ਬਾਦ ਆਉਂਦੇ ਨੇ ਫਿਰ ਏਦਾਂ ਨਾ ਮੇਲ ਮਿਲਾਪ ਵਧਿਆ ਰਹਿੰਦਾ ਹੁਣ ਘਰੇ ਬੈਠੇ ਰਹੀਏ ਆਪਾਂ ਘ ਘਰੋ ਕੰਮ ਤੇ ਕੰਮ ਤੋਂ ਘਰੇ ਕਰੋ। ਕੰਮ ਦੇ ਕੰਮ ਦੇ ਘਰੇ ਫੇਰ ਫੇਰ ਉਵੇਂ ਨੀ ਚੱਲਦੀ ਜ਼ਿੰਦਗੀ। ਗੇਮ ਤੇ ਬਹੁਤ ਵਧੀਆ ਚੀਜ਼ ਆ ਨਾਲੇ ਖੇਡਣਾ ਬਹੁਤ ਜ਼ਰੂਰੀ ਆ ਅੱਜ ਦੇ ਸਮੇ
ਖੇਡਣਾ ਤਾਂ ਬਹੁਤ ਜ਼ਰੂਰੀ ਸਰੀਰ ਵਾਸਤੇ ਚਾਹੇ ਉਹ ਘਰ ਬੈਠ ਕੇ ਖੇਡੋ ਚਾਹੇ ਘਰ ਤੋਂ ਬਾਹਰ ਜਾ ਕੇ ਖੇਡੋ ਖੇਡਣਾ ਬਹੁਤ ਜ਼ਰੂਰੀ ਹੈਗਾ ਜੀ।
ਵੈਸੇ ਤੇ ਅੱਜ ਦੇ ਸਮਾਂ ਚ ਸਭ ਤੋਂ ਵਧੀਆ ਗੇਮ ਬੈਡਮਿੰਟਨ ਹੈ। ਆਪਣਾ। ਬਹੁਤ ਵਧੀਆ ਸਟੈਮੀਨਾ ਚਾਹੀਦਾ ਹੁੰਦਾ ਆ ਖੇਡਣ ਲਈ ਜੰਪਾਂ ਵੀ ਲੱਗਦੀਆਂ ਆ ਇੱਧਰ ਕਦੀ ਉੱਧਰ ਐ ਫੁਰਤੀਲਾ ਰਹਿੰਦਾ ਏ ਫਿੱਟ ਰਹਿੰਦਾ ਆ ਸਰੀਰ।
ਹਾਂਜੀ ਸਰੀਰ ਤੰਦਰੁਸਤ ਰਹਿੰਦਾ ਸਾਡਾ।
ਸਰੀਰ ਬਹੁਤ ਫਿਟ ਰਹਿੰਦਾ ਆ ਹਾਂਜੀ।
ਹਾਂਜੀ ਉਹਦੇ ਨਾਲ ਭੁੱਖ ਵੀ ਜ਼ਿਆਦਾ ਲੱਗਦੀ ਜਿਸ ਤਰ੍ਹਾਂ ਬੱਚੇ ਖੇਡਦੇ ਆ
ਹਾਂਜੀ।
ਬੱਚਿਆਂ ਨੂੰ ਚਲੋ ਭੁੱਖ ਵੀ ਜ਼ਿਆਦਾ ਲੱਗਦੀ ਓਦਾਂ ਖਾਣ ਪੀਣ ਵੱਲ ਧਿਆਨ ਨਹੀਂ ਹੁੰਦਾ ਇਸ ਤਰ੍ਹਾਂ ਖਾ ਲੈਂਦੇ।
ਜੇ ਖੇਡਣਗੇ ਤੇ ਤਾਂ ਹੀ ਹਜ਼ਮ ਹੋਏਗਾ ਖਾਇਆ ਪੀਆ ਉਹਦੇ ਨਾਲ ਹੀ ਭੁੱਖ ਲੱਗੂਗੀ।
ਹਾਂਜੀ ਹਾਂਜੀ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਜੀ ਸਤਿ ਸ੍ਰੀ ਅਕਾਲ।
ਓਕੇ ਓਕੇ।